ਹੈਲੋ
ਹੈਲੋ ਹਾਂਜੀ। ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਕਾਲ ਕੀ ਹਾਲ ਹੈ?
ਵਧੀਆ-ਵਧੀਆ, ਤੁਸੀਂ ਦੱਸੋ?
ਬਸ ਵਧੀਆ ਹੋਰ?
ਹੋਰ ਕੀ ਕਰ ਰ?
ਠੀਕ, ਬਸ ਬੈਠੇ ਦੇ ਆ। ਵਿਹਲੇ ਹੀ ਸੀ ਹਜੈ ਤੇ ਹੂੰ।
ਬੈਠੇ ਦੇ ਉਹ, ਨਾਸ਼ਤਾ ਪਾਣੀ ਕਰ ਲਿਆ।
ਹੋਰ ਨਾਸ਼ਤਾ ਅਜ, ਸਾਡਾ ਹੋ ਗਿਆ ਸੀ। ਜਲਦੀ ਹੁਣ ਤੇ, ਦੁਪਹਿਰ ਦਾ ਸੋਚਣੇ ਆ। ਦੋ ਨਾਸ਼ਤੇ ਚ ਅਸੀਂ ਬਣਾਈ ਸੀ। ਅੱਜ ਆਲੂ- ਪੂੜੀਆਂ।
ਅੱਛਾ। ਆਲੂ- ਪੂੜੀ ਬਣਾਈ ਸੀ।
ਹਾਂਜੀ।
ਹਾਂਜੀ, ਹੈ ਵਧੀਆ। ਮੈਂ ਵੀ, ਅੱਜ ਆਪਣੇ ਮਾਮੇ ਘਰ, ਆਈ ਦੀ ਸੀ। ਤੇ ਬਸ। ਅਜ ਸੌਫ ਸੀ। ਤੇ ਉੱਤੋ ਦੀ ਨਾਸ਼ਤਾ ਕੀਤਾ।
ਅੱਛਾ-ਅੱਛਾ, ਅੱਜ ਔਰ, ਤੁਹਾਡੀ ਛੱਟੀ ਸੀ ਨਾ। ਅੱਜ
ਹਾਂਜੀ।
ਹੋਰ?
ਵਧੀਆ। ਤਾਂ ਹੀ, ਤੁਸੀਂ ਆਏ ਹੋ। ਅੱਜ ਆਪਣੇ ਇੱਥੇ, ਮਾਮਾ ਜੀ ਦੇ ਘਰ। ਅੱਛਾ।
ਜੀ। ਰਾਤੀ ਵੀ ਫੋਨ ਆਏ ਸੀ ਨਾ ਮੌਸਮ ਅੱਛਾ ਹੋਇਆ ਇਹ ਤੇ ਇਕਦਮ ਠੰਡਾ ਮੌਸਮ ਬਾਰਿਸ਼ ਵਾਲਾ
ਕਿਆ ਬਾਤ ਹੁਣ ਤੇ ਵੈਸੇ ਵੀ ਉਹ ਮੋਨਸੂਨ ਸਟਾਰਟ ਹੋ ਗਏ ਨਾ
ਹਾਂ ਸਾਵਣ ਲੱਗਿਆ ਨਾ ਤੇ ਹੁਣ ਤੇ ਬਾਰਿਸ਼ ਬਾਰਿਸ਼ਾਂ ਹੀ ਆਉਣਗੀਆਂ। ਹੂੰ। ਬੜਾ ਵੋ ਹੋ ਜਾਂਦਾ ਨਾ ਬਾਰਿਸ਼ ਦੇ ਬਾਅਦ ਇਕ ਦਮ ਚਿਪ-ਚਿਪ ਚਿਪ-ਚਿਪ ਹੋ ਜਾਂਦਾ ਹੈ
ਹੈਨਾ ਪਸੀਨਾ ਆ ਜਾਂਦਾ ਤੇ ਬਸ ਕਿਚਨ ਜਾਣ ਦੀ ਦੇਰ ਏ ਚੀਨਾ ਆ ਜਾਵੇਗਾ ਤੇ ਨਾਲੇ ਹੀ ਚਿਪ-ਚਿਪ ਸ਼ੁਰੂ ਹੋ ਜਾਵੇਗੀ
ਓਹੀ ਨਾ ਚਿਪ-ਚਿਪ ਚਿਪ-ਚਿਪ ਹਾਂ ਮਤਲਬ ਗੁੰਮਾ ਹੋ ਜਾਂਦਾ ਇੱਕਦਮ ਚਿਪ ਚਿਪਾ ਮੌਸਮ ਹੋ ਜਾਂਦਾ ਹੈ ਮੈਨੂੰ ਤਾਂ ਨਹੀ ਪਸੰਦ ਪੰਦ ਮੌਸਮ ਬਾਰਿਸ਼ ਵਧੀਆ ਦੀ ਲੱਗਦੀ ਹੈ ਪਰ ਪੂਰਾ ਦਿਨ ਕਿੰਨ ਮਿੰਨ-ਕਿੰਨ ਮਿੰਨ ਹੁੰਦੀ ਰਹਿੰਦੀ ਹੈ ਨਾ ਤੇ ਅੱਛਾ ਨੀ ਹੁੰਦਾ
ਹਾਂਜੀ
ਚਿਪ-ਚਿਪ
ਪਰ ਦੇਖੋ ਧੁੱਪ ਸੀ ਜਦੋਂ ਉਦੋਂ ਵੀ ਸਾਨੂੰ ਸੀ ਦਿੱਕਤ ਗਈ ਗਰਮੀ ਲੱਗਦੀ ਹੈ ਹੁਣ ਥੋੜ੍ਹੇ ਬਾਰਿਸ਼ ਸ਼ੁਰੂ ਹੋਏ ਅਤੇ ਹੁਣ ਉਹਦੇ ਨਾਲ ਵੀ ਇਸ ਤਰ੍ਹਾਂ ਹੀ ਹੈ
ਮਤਲਬ ਕਿਸੇ ਟਾਈਮ ਵੀ ਨਾ ਸਹੀ ਨਹੀਂ ਹੈ ਥੋੜਾ ਟਾਈਮ ਆਏਗਾ ਵਿੱਚ ਥੋੜਾ ਠੀਕ ਹੋਏਗਾ ਫਿਰ ਸਰਦੀਆਂ ਆ ਜਾਂਦੀਆਂ
ਹਾਂ ਪਰ ਮੌਨਸੂਨ ਚ ਮੈਨੂੰ ਅੱਛਾ ਲੱਗਦਾ ਆ ਹਾਂ ਉਹੀ ਐਸਾ ਲੱਗਦਾ ਹੈ ਬੜੀ ਜਲਦੀ ਆ ਗਈ ਹੈ। ਐਸਾ ਲੱਗਦਾ ਹੁਣ ਤੇ ਗਿਆ ਸੀ ਹੁਣ ਫਿਰ ਆ ਗਿਆ ਹੂ
ਹੋਰ ਸੁਣਾਓ ਘਰ ਸਭ ਵਧੀਆ ਤੁਹਾਡੇ
ਹਾਂ ਸਭ ਵਧੀਆ ਬਸ ਹੁਣ ਮੌਨਸੂਨ ਦੀ ਚੀਜ਼ ਅੱਛੀ ਲੱਗਦੀ ਹੈ ਤੇ ਫਿਰ ਉਹ ਮਿਲਦਾ ਸਿਖਾਂਦੇ ਕੀ ਵਾਇਰ
ਕੇਵਲ ਹਾਂਜੀ ਕੇਵਲ ਮਿਲਦੇ ਹੈ।
ਉਹ ਅੱਛਾ ਲੱਗਦਾ ਹੈ।
ਹਾਂ ਮਤਲਬ ਹਾਂ ਸਵਾਦ ਲੱਗਦੇ ਆ ਉਹ ਤੇ ਬੜੇ ਜ਼ਿਆਦਾ, ਇਸੀ ਮੌਸਮ 'ਚ ਅੱਛੇ ਲਗਦੇ ਨੇ ਉਹ, ਹੋਰ ਤੁਸੀਂ ਉਹ ਵੀ ਸੁਣੇ ਹੋਣਗੇ ਉਹ ਮਿੱਠੇ ਨਾ ਉਹ ਮਿਲਦੇ ਨੇ ਉਹ ਜਿਸ ਤਰ੍ਹਾਂ ਪੂੜੇ ਟਾਈਪ ਮਿੱਠੇ ਪੂੜੇ ਬੋਲਦੇ ਨੇ ਉਹਨਾਂ ਨੂੰ ਸੂਜੀ ਦੇ
ਹਾਂਜੀ।
ਇਸੀ ਮੌਸਮ 'ਚ ਮਿਲਦੇ ਨੇ ਬੜੇ ਤੇਜ ਬੜੇ ਸਵਾਦ ਹੁੰਦੇ ਨੇ ਉਹ ਵੀ
ਅੱਛਾ।
ਤੁਸੀਂ ਖਾਏ ਨੇ ਔ
ਨਾ ਮੈਂ ਘਰ ਬਣਾ ਕੇ ਮਤਲਬ ਜਿਵੇਂ ਮਾਮੀ ਉਰੀ ਬਣਾਉਂਦੇ ਨੇ ਮੇਰੇ ਮੀਠੇ ਪੂੜੇ ਸੂਜੀ ਔਰ ਆਟੇ ਦੇ ਹਾਂ ਤਵੇ ਤੇ
ਤੇ ਨਹੀਂ ਉਹ ਨਾ ਅਸੀਂ ਜਿੱਥੇ ਰਹਿੰਦੇ ਮੈਂ ਪਹਿਲੇ ਸੀ ਨਾ ਉੱਥੇ ਉੱਥੇ ਮਿਲਦੇ ਸੀ ਬੜੇ ਸਵਾਦ ਹੁੰਦੇ ਸੀ। ਉਹ ਕੜਾਹੀ ਵਿੱਚ ਫਰਾਈ ਕਰਦੇ ਤਾਂ ਪਕੌੜੇ ਟਾਈਪ ਹੁੰਦੇ ਲੱਗਦੇ ਨੇ ਲੇਕਿਨ ਉਹ ਮਿੱਠੇ ਹੁੰਦੇ ਨੇ ਸਾਈਡਾਂ ਤੋਂ ਇੰਨੇ ਕਰਾਰੇ ਹੁੰਦੇ ਨੇ ਅੰਦਰੋਂ ਦੀ ਸੋਫਟ ਹੁੰਦੇ ਨੇ ਬੜੇ ਮਿੱਠੇ ਹੁੰਦੇ ਨੇ ਉਹ
ਅੱਛਾ।
ਤੇ ਉਹ ਇਸ ਮੌਸਮ 'ਚ ਮਿਲਦੇ ਨੇ ਉਹ ਬਹੁਤ ਸਵਾਦ ਲੱਗਦੇ ਨੇ ਖਾਣ 'ਚ ਵੀ
ਹੂ,,, ਸਾਡੇ ਇੱਧਰ ਇਸ ਸਾਈਡ ਨਾ ਉਹ ਮਿਲਦੀਆਂ ਨੇ ਮਿੱਠੀ ਸੀਵੀਆਂ ਮਿਲਦੀਆਂ ਨੇ ਔਰ ਘੀਵਰ ਮਿਲਦਾ ਹੈ ਸਾਵਨ ਚਾਲੂ ਹੋ ਗਿਆ ਨਾ ਹੁਣ ਸਾਵਨ ਚਾਨ ਆਏਗਾ।
ਅੱਛਾ ਤੇ ਫਿਰ ਹੁਣ ਉਹ ਮਿਲਣਗੇ ਤੁਹਾਡੇ ਆਹ ਮਤਲਬ ਆਪਣੇ ਆਪਣੇ ਸ਼ਹਿਰ ਦੀ ਨਾ ਅਲੱਗ, ਅਲੱਗ ਮਿਲ ਜ ਸਾਰੀ ਜਗਾ ਕੁਛ ਨਾ ਕੁਛ ਜਿਸ ਤਰ੍ਹਾਂ ਆਪਣਾ ਆਪਣਾ ਹਿਸਾਬ ਹੈ ਹੂ ਹੂ
ਹੋਰ ਦੱਸੋ ਤੁਸੀਂ ਘੁੰਮ ਕੇ ਆਏ ਪੈਕਿੰਗ ਵਗੈਰਾ ਕਰ ਹਟਾ ਖੋਲ ਲਈ ਆਪਣੇ ਕੱਪ
ਬਹੁਤ ਮਤਲਬ ਇਹਨਾਂ ਚੀਜ਼ਾਂ ਦਾ ਤਾਂ ਬੜਾ ਖਲੇਰਾ ਹੁੰਦਾ ਹੈ। ਅਸੀਂ ਪਹਿਲੇ ਪੈਕਿੰਗ ਕਰਦੇ ਹੋਏ ਇੰਨਾ ਟਾਈਮ ਲੱਗਦਾ ਰਿਹਾ ਹੁਣ ਸਾਨੂੰ ਉਹ ਕੱਢਦੇ ਹੋਏ ਕੱਪੜੇ ਕੱਪੜੇ ਇੰਨਾ ਟਾਈਮ ਲੱਗਦਾ ਰਿਹਾ ਨਾਲੇ ਹੁਣ ਬਾਰਿਸ਼ਾਂ ਵੀ ਸ਼ੁਰੂ ਹੋ ਗਈਆਂ। ਕੱਪੜੇ ਧੋਣੇ ਵੀ ਸੁਖਾਣੇ ਮਤਲਬ ਅੱਜ ਸਵੇਰ ਦੀ ਗੱਲ ਹੈ ਕਿ ਅਸੀਂ ਕੱਪੜੇ ਪਾਰ ਪਾਏ ਦੇ ਸੀ ਤੇ ਇਕਦਮ ਬਾਰਿਸ਼ ਆ ਗਈ ਇੰਨੀ ਜ਼ਿਆਦਾ ਤੇਜ਼ ਇਕਦਮ ਤੇਜ਼ ਆ ਗਈ ਮੋਟੀ ਮੋਟੀ
ਅਤੇ ਨਾ ਅਸੀਂ ਕਪੜੇ ਬਸ ਕਪੜੇ ਇਸ ਖਾਏ ਅਤੇ ਉਹਰ ਰੱਖੇ ਮਤਲਬ ਸਾਰੀ ਜਗ੍ਹਾ ਕੱਪੜੇ, ਕੱਪੜੇ ਫੈਲੇ ਹੋਏ ਨੇ ਇਸ ਟਾਈਮ
ਅੱਛਾ।
ਉਹਹੀ ਸਾਰੇ ਕੱਪੜੇ ਆ ਕੇ ਧੋਤੇ ਫਿਰ ਰੱਖੇ ਪਹਿਲੇ ਪੈਕਿੰਗ ਕਰੋ ਮਲ ਮਤਲਬ ਸੰਭਾਲਣਾ ਤਾਂ ਮੁਸ਼ਕਿਲ ਹੀ ਕੱਪੜਿਆਂ ਨੂੰ ਟਾਈਮ ਬੜਾ ਲੱਗਦਾ।
ਏ ਤੇ ਸਈ ਗੱਲ ਬੋਲਿਆ ਤੁਸੀਂ, ਬੜਾ ਮੁਸ਼ਕਿਲ ਐ ਸੰਭਾਲਣ ਮੈਂ- ਤੇ ਅਪਣੇ ਕੱਪੜੇ, ਤੇ ਅਪਣੀ ਮੰਮੀ ਕਰ ਰੁਕੀ ਸੀ ਨਾ ਆਂਦੇ ਵਾਪਿਸ। ਤੇ ਮੇਰੇ ਤੇ ਸਾਰੇ ਈ ਕੱਪੜੇ ਮੰਮਾ ਨੇ ਤੋਤੇ ਸੀ। ਮੈਂ ਕਿਆ, ਐਂਵੇ ਈ, ਮੈਂ ਘਰ ਜਾ ਕੇ ਧੋਵਾਂਗੀ ਵੈਸੇ। ਕੀ ਮੈਨੂੰ ਆਲਸ ਆਂਦਾ ਕੱਪੜੇ ਤੋਣ ਚ।
ਹਾਂ।
ਹੂੰ, ਮੰਮੀ ਨੇ ਤੋਤੇ ਸੀ। ਸਾਰੇ ਕੱਪੜੇ
ਅੱਛਾ, ਔ ਫਿਰ ਮਸ਼ੀਨ ਲੱਗੀ ਹੋਅ ਫਿਰ? ਅਤੇ ਚਲੋ, ਬੰਦਾ ਬਾ ਦਿੰਦਾ ਵਿੱਚ, ਤੇ ਠੀਕ ਰੈਂਦਾ।
ਨਾਲੇ ਔ ਵਾਲੀ ਔਟੋਮੈਟਿਕ ਮਸ਼ੀਨ ਏ ਨਾ, ਕਰ ਵੀ ਸਾਡੇ। ਤੇ ਔਰੇ ਅੰਦਰ ਬੱਸ। ਕੱਪੜੇ ਪਾ, ਤੇ ਇੱਕ ਮੈਂ ਮੇਰੇ ਤੇ ਇੱਕ ਈ ਔਰੇ ਚ ਆ ਗਏ ਸੀ। ਸਾਰੀ ਵਾਸ਼ਿੰਗ ਮਸ਼ੀਨ ਚ ਨਾ।
ਅੱਛਾ।
ਇੱਕ ਈ ਟਾਈਮ ਚ ਆ ਗੇ ਸੀ ਸਾਰੇ ਕੱਪੜੇ।
ਅੱਛਾ ਅੱਛਾ। ਸਈ ਔ ਜਾਂਦਾ ਔਦੇ 'ਚ ਵੀ ਕੱਪੜੇ, ਅੱਛੇ।
ਹੂੰ, ਔਦੇ ਚ ਪਾਤੇ ਔਰ ਤੋਲੇ ਸਾਰੇ ਕੱਪੜੇ।
ਹਾਂਜੀ।
ਹੋਰ ਦੱਸੋ।
ਵਧੀਆ। ਏ ਦੇਖੋ, ਮੇਰੇ ਕੋਲ ਨਾ, ਮੇਰੇ ਪਾਬੀ ਦਾ ਛੋਟਾ ਬੇਟਾ। ਏ ਆਇਆ ਦਾ, ਬੜਾ ਸ਼ਰਾਰਤੀ ਏ। ਏਨੂੰ ਬਸ ਪਕੜਨਾ। ਕਿਸੇ ਹਰ ਚੀਜ਼ ਨੂੰ ਛੇੜਦਾ।
ਅੱਛਾ, ਆਵਾਜ਼ਾਂ ਆਂਦੀਆਂ ਪਈਆਂ ਨੇ ਇਨਂਦੀਆਂ।
ਬਸ, ਕੈ ਰਾ, ਮੈਨੂੰ ਚੁੱਕ ਲੋ, ਬਸ।
ਅੱਛਾ। ਬੋਤ ਛੋਟਾ ਹੋਏਗਾ ਨਾ?
ਹਾਂਜੀ, ਛੋਟਾ ਈ ਏ, ਐ ਵਾਲਾ ਤੇ। ਬੋਤ ਏ ਮੇਰੇ ਕੋਲ ਆਉਂਦਾ ਰੈਂਦਾ, ਜਿਆਦਾਤਰ। ਬਸ ਬੋਲੇਗਾ, ਚੁੱਕ ਲੋ ਮੇਨੂੰ, ਔਰ ਚੁੱਕ ਕੇ ਸਾਰੇ ਕੰਮ ਕਰ ਲੋ।
ਅੱਛਾ।
ਮੈਨੂੰ ਉਠਾਔ ਪੈਲੇ।
ਹੁੰ, ਨਈ, ਸਈ ਐ। ਛੋਟੇ ਬੱਚੇ ਐਸੇ ਈ ਹੁੰਦੇ ਨੇ।
ਬੋਤ-ਬੋਤ ਕਿਊਟ ਏ, ਛੋਟਾ ਜਿਹਾ ਏ। ਅਸੀਂ ਹੱਸਦਾ ਅ ਨਾ ਜਿਸ ਲੀਏ ਤੇੱ ਏਸਰਾ ਹਸਦਾ, ਇੰਨਾ ਸੋਹਣਾ ਲੱਗਦਾ। ਕਿਯੁਟ ਬੜਾ, ਨੱਕ ਬਣਾ ਕੇ, ਸੋ ਚੜ੍ਹਾ ਕੇ ਨਕ ਨੋਜ਼ ਤੇ, ਬੜਾ ਈ ਮੁ ਸ਼ਕਲਾਂ ਬਣਾਂਦਾ ਏ।
ਅੱਛਾ, ਵਧੀਆ ਏ।
ਆਏਗਾ ਏਸ ਤਰਾਂ। ਹਾਂ-ਹਾਂ, ਏਸ ਤਰਾਂ ਆਏਗਾ ਬਸ ਕਿ, ਮਿਨੂੰ ਚੁੱਕ ਲੋ, ਬਸ। ਕੁਛ ਸਾਰੇ ਕੰਮ ਛੋੜ ਕੇ ਮਿਨੂੰ ਚੁੱਕੋ, ਬਸ। ਹਾਂ। ਹੋਰ।
ਵਧੀਆ, ਹੋਰ ਦੱਸੋ। ਕੀ ਬਣਾ ਲੇਆ? ਰੋਟੀ ਬਣਾ ਲੀ ਤੁਸੀਂ?
ਹਾਂਜੀ, ਦੁਪੈਰ ਦੀ ਰੋਟੀ ਸਾਡੀ ਬਣਾ ਲੀ ਅਸੀਂ। ਅੱਜ ਕੈਂਦੇ ਪੇ ਸੇ ਕਿ, ਔ ਖਾਣੇ ਦਾਲ ਚਾਵਲ। ਫਿਰ ਦਾਲ ਚਾਵਲ ਬਣਾਏ ਨੇ।
ਅੱਛਾ!
ਹਾਂਜੀ, ਹਰ ਹਰ ਦੀ ਦਾਲ ਪਸੰਦ ਏ ਸਾਰਿਆਂ ਨੂੰ।
ਹਾਂ, ਔਈ ਦਾਲ ਜ਼ਾਦਾ ਬਣਦੀ ਏ ਸਭ ਦੇ-
ਹਾਂਜੀ, ਔਈ ਪਸੰਦ ਹੁੰਦੀ। ਖੱਟੀ-ਖੱਟੀ ਏ ਹੁੰਦੀ ਨਾ, ਥੋੜ੍ਹੀ ਸਵਾਦ ਲੱਗਦੀ ਏ।
ਹੁੰ। ਏ ਤੇ ਹੈ।
ਹੂੰ।
ਈਵਨ ਮੈਂ ਵੀ ਆਪਣੇ ਘਰੋਂ ਦੀ ਨਾ, ਕੀ ਕੀਤਾ ਸੀ? ਮੈਂ ਦਾਲ ਦਾ ਪਾਊਡਰ ਬਣਵਾ ਕੇ ਲੈ ਕਰ ਆਈ। ਹਾਂ ਅਰ ਹਰ ਦੀ ਦਾਲ ਦਾ ਪਾਊਡਰ। ਕਿਉਕਿ ਕਦੀ ਕਦੀ ਪੀਜੀ ਨਾ ਕੁਛ ਵੈਸੇ ਬਣ ਜਾਂਦੇ ਨੇ ਟੀਂਡੇ ਵਗੈਰਾ। ਤੇ ਮਨ ਨੀ ਕਰਦਾ ਮੈਂ ਟਿੰਡੇ ਨੀ ਖਾਂਦੀ ਤੇ ਮੈਂ ਮੰਮੀ ਨੂੰ ਕਿਹਾ ਸੀ ਮੈਨੂੰ ਨਾ ਦਾਲ ਦਾ ਪਾਊਡਰ ਬਣਾ ਕੇ ਦੇ ਦੋ ਮਤਲਬ ਦਾਲ ਨੂੰ ਪਹਿਲੇ ਧੋਲਿਆ ਅੱਛੇ ਤਰੀਕੇ ਨਾਲ ਧੋ ਕੇ ਸੁਕਾ ਲਿਆ ਧੁੱਪੇ ਉਹਨੂੰ ਜਦੋਂ ਤਾਲ ਧੁੱਪੇ ਸੁੱਕ ਜਾਏ ਨਾ ਫਿਰ ਉਹਨੂੰ ਮਿਕਸੀ 'ਚ ਮਤਲਬ ਕੜਾਹੀ 'ਚ ਭੁੰਨ ਕੇ ਉਹਨੂੰ ਮ। ਮਿੱਕਸੀ ਚ ਰ ਗ੍ਰਾਇੰਡ ਕਰ ਲਓ ਗ੍ਰਾਇੰਡ ਕਰਕੇ। ਮਿਕਸੀ 'ਚ ਰੋਸਟ ਹੋ ਜਾਏ ਮਤਲਬ ਗ੍ਰਾਈੰਡ ਹੋ ਜਾਏ ਨਾ ਫਿਰ ਉਹਦੇ ਬਾਅਦ ਅਸੀਂ ਦੋ ਤਿੰਨ ਚਮਚ ਘਿਓ ਪਾਓ ਘਿਓ ਪਾ ਕੇ ਉਹਦੇ ਅੰਦਰ ਪਾਓ ਤੁਸੀਂ ਅ ਇਹ ਜੀਰਾ ਥੋੜੇ ਸੇ ਸਰਸੋਂ ਦਾਨਾ ਔਰ ਹਿੰਗ ਮਿਰਚਾਂ, ਕੜੀ ਪੱਤਾ, ਨਮਕ ਇਹ ਸਭ ਡਾਲ ਕੇ ਨਾ ਓਨੂੰ ਥੋੜਾ ਸਾ ਭੁੰਨ ਲੋ ਫਿਰ ਜੋ ਦਾਲ ਦਾ ਪਾਊਡਰ ਬਣਾਇਆ ਪਾ ਦੋ ਇਹ ਡਾਲ ਕੇ ਉਹਨੂੰ ਅੱਛੀ ਤਰੀਕੇ ਕੇ ਨਾਲ ਭੁੰਨ ਕੇ ਜਦੋਂ ਭੁੰਨ ਜਾਏ ਤੇ ਬਸ ਠੰਡਾ ਹੋ ਕੇ ਡੱਬੇ 'ਚ ਰੱਖ ਲੋੋ
ਫਿਰ ਮਤਲਬ ਤੁਸੀਂ ਕਿਸੇ ਟਾਈਮ ਦੀ
ਹਾਂ ਫਿਰ ਕਿਸੇ ਟਾਈਮ ਵੀ ਬਣਾ ਸਕਦੇ ਹੋ। ਤੇ ਤੁਹਾਡਾ ਇਹ ਪੁਨੀ ਭੁੰਨਿਆ ਹੋਇਆ ਮਸਾਲਾ ਤਿਆਰ ਹੋ ਗਿਆ ਦਾਲ ਦਾ ਤੇ ਹੁਣ ਕੀ ਕਰੋ ਹੁਣ ਜਦੋਂ ਬਣਾਉਣਾ ਹੋਏ ਨਾ ਤੇ ਕੜਾਹੀ ਲਓ ਕੜਾਹੀ ਦੇ ਅੰਦਰ ਤੁਸੀਂ ਦੋ ਤਿੰਨ ਚਮਚ ਘਿਓ ਪਾਓ ਉਹਰ ਅੰਦਰ ਜੀਰਾ ਪਾਓ ਔਰ ਪਿਆਜ, ਲਸਣ ਜੋ ਤੁਹਾਨੂੰ ਪਾਣਾ ਪਿਆਜ ਲਸਣ ਟਮਾਟਰ ਪਾ ਕੇ ਨਾ ਮਸਾਲਾ ਭੁੰਨ ਲੋ ਹਾਂ ਮਸਾਲਾ ਭੁੰਨ ਕੇ ਉਹਰੇ ਅੰਦਰ ਇੱਕ ਗਲਾਸ ਪਾਣੀ ਪਾ ਦੋ। ਇੱਕ ਗਲਾਸ ਪਾਣੀ ਪਾ ਕੇ ਆਪਣੇ ਦੋ ਤਿੰਨ ਚਮਚ ਦਾਲ ਦਾ ਜੋ ਪਾਊਡਰ ਬਣਾਇਆ ਨਾ ਪਾ ਕੇ ਉਹਨੂੰ ਅੱਛੇ ਤਰੀਕੇ ਨਾਲ ਉਬਾਲਾ ਦਿਲਵਾ ਲੋ ਤੁਹਾਡੀ ਦਾਲ ਤਿਆਰ
ਕਿਆ ਬਾਤ! ਅੱਛਾ ਬਣ ਗਿਆ, ਤੁਸੀਂ ਤਾਂ ਵਧੀਆ ਰੈਸਪੀ ਵੀ ਦੱਸਦੀ ਮੈਨੂੰ ਨਾਲ ਹੀ।
ਹੂੰ। ਮੈਂ ਆਪਣੇ ਘਰੋਂ ਦੀ ਬਣਵਾ ਕੇ ਲਿਆਈ ਆ ਮੰਮੀ ਕੋਲੋਂ। ਉਹਦੇ ਲਈ ਜੋ ਮਤਲਬ ਜੋ ਲੋਕ ਹਸ ਲ ਵਗੈਰਾ ਲਹਿੰਦੇ ਨੇ ਜੈਸੇ ਨਾ ਉਹਨਾਂ ਨੂੰ ਕੰਮ ਆਉਦਾ ਹੈ।
ਉਹਨਾਂ ਵਾਸਤੇ ਵਧੀਆ ਹੈ, ਜਿਨ੍ਹਾਂ ਨੇ ਲੇਟ ਟਾਣਾ ਅਤੇ ਫਿਰ ਜਲਦੀ ਜਲਦੀ ਬਣਾਉਣਾ ਹੋਏ, ਨਾ ਅਤੇ ਠੀਕ ਹੈ।
ਹਾਂ, ਇਹ ਸਹੀ ਰਹਿੰਦਾ।
ਅੱਛਾ ਬਣਾਇਆ, ਤੁਸੀਂ ਮੈਨੂੰ ਤੁਸੀਂ ਦੱਸ ਵੀ ਦਿੱਤੀ ਹੈ, ਰੈਸਪੀ
ਜਿਵੇਂ ਮੰਨਲਓ ਨਾ ਜਿਵੇਂ ਘਰ ਕੋਈ ਕੱਲਾ ਬੰਦਾ ਇਹ ਪਾਊਡਰ ਬਣਾ ਕੇ ਰੱਖ ਲੋੋ ਖ਼ਰਾਬ ਵੀ ਨਹੀ ਹੁੰਦਾ
ਹਾਂ ਮਤਲਬ, ਜਿਸ ਤਰ੍ਹਾਂ ਇੱਕ ਦੋ ਬੰਦੇ ਇਕੱਲੇ ਖਾਣੇ ਨੇ ਤੇ ਉਹਨਾਂ ਵਾਸਤੇ ਤਾਂ ਵਧੀਆ ਹੈ, ਆ ਚੀਜ਼
ਉਹੀ ਨਾ ਪਾਊਡਰ ਬਣਾ ਕੇ ਰੱਖਦਾ, ਔਰ ਮੈਂ ਸਿਰਫ਼ ਅਰਅਰ ਦੀ ਦਾਲ ਦਾ ਬਣਾ ਕੇ ਲੈ ਕਰ ਆਈ ਹਾਂ। ਤੇ ਬਾਕੀ ਸਾਰੀ ਦਾਲਾਂ ਦਾ ਵੀ ਬਣਦਾ, ਪਰ ਅਰਅਰ ਦੀ ਦਾਲ ਜ਼ਿਆਦਾ ਸਵਾਦ ਲੱਗਦੀ ਹੈ ਨਾ।
ਹਾਂ ਉਹ ਮਤਲਬ ਹੋ ਜਾਂਦੀ ਨਾ, ਜਿਸ ਤਰ੍ਹਾਂ ਪੂਰੀ ਅਹ ਇੱਕ ਦੋ ਸੀ ਡ ਵੈਜ ਤਾਂ ਬਣ ਜਾਂਦੀ ਹੈ।
ਹਾਂ।
ਅਤੇ ਅ ਘੁੱਲ ਜਾਂਦੀ ਹੈ ਪੂਰੀ।
ਇਸ ਲਈ ਮੈਂ ਵਾਲੀ ਦਾਲ ਬਣਾ ਕੇ ਲੈਕ ਆਈ ਹਾਂ, ਕਿ ਆਪਣਾ ਇਹਦੇ ਐਥੀ ਹੋ ਜਾਏਗਾ।
ਵਧੀਆ, ਵਧੀਆ, ਤੇ ਫਿਰ ਜੇ ਤੁਸੀਂ ਲੇਟ ਆਉਂਦੇ ਹੋ ਕਿਸ ਟਾਈਮ ਤੇ ਫਿਰ ਤੁਸੀਂ ਕਿਸ ਤਰ੍ਹਾਂ ਕਰ ਲੈਂਦੇ ਹੋ, ਮਤਲਬ ਹੋਸਟਲ ਤੋਂ ਖਾਂਦੇ ਹੋ।
ਪੀਜੀੇ ਚ ਰੋਟੀ ਬਣਦੀ ਹੈ ਨਾ, ਮੇਰੇ ਉਹ ਉੱਧਰ ਹੀ ਮਿਲਦੀ ਹੈ।
ਅੱਛਾ।
ਉੱਥੇ ਹੀ ਮਤਲਬ ਰੋਟੀ ਵਗੈਰਾ ਸਭ ਮਿਲਦਾ ਹੈ। ਚਲੋ ਫੇਰ ਮੈਂ ਗੱਲ ਕਰਦੀ ਹਾਂ, ਤੁਹਾਡੇ ਨਾਲ ਮੈਨੂੰ ਨਾ ਮੰਮਾ ਦਾ ਫੋਨ ਆ ਰਿਹਾ ਹੈ, ਮੈਂ ਪੰਜ ਮਿੰਟ ਚ ਤੁਹਾਨੂੰ ਕਾਲ ਕਰ
ਬਾਏ, ਬਾਏ,
ਹਾਂਜੀ ਬਾਈ,
ਓਕੇ,